ਜੀ, ਵਦੀਆ ਤੁਸੀਂ ਸੁਣਾਓ ਵਦੀਆ ਜੀ, ਤੁਸੀਂ ਸੁਣਾਓ
ਮੈਂ ਖਾ ਮੈਂ ਵੀ ਵਦੀਆ ਜੀ।
ਓਕੇ ਜੀ, ਅਸੀ ਕੁਛ ਖ਼ਾਸ ਨੀ ਬਨਾਇਆ
ਫਿਰ ਵੀ ਜੀ
ਅਹ ਅੱਜ ਬਨਾਈ ਪਨੀਰ ਦੀ ਭੁਰਜੀ ਬਨਾਈ ਸੀ, ਅੱਜ ਨਾ।
ਪਨੀਰ ਦੀ ਭੁਰਜੀ ਅੱਜ ਦਿਨ ਚ?
ਹੋਰ? ਦਿਨ ਚ ਕੁੱਛ ਨੀ ਬਨਾਇਆ ਸਾਰਾ ਦਿਨ। ਐਕਚੂਲੀ ਛੁੱਟੀਆਂ ਕਰਕੇ ਬੱਚੇ ਦੀ ਛੁੱਟੀ ਚੱਲ ਰਹੀ ਹੈ ਨਾ ਇਸ ਕਰਕੇ ਥੋੜਾ ਸਕੈਡਿਊਲ ਥੋੜਾ ਹੋਇਆ ਪਿਆ ਇਧਰ-ਉਧਰ।
ਤੇ ਨਾਨੀ ਘਰੇ ਨੀ ਗਏ, ਬੱਚੇ?
ਅ ਨਈਂ ਨਈ ਨਈ ਗਏ, ਵੈਸੇ ਹੀ ਲੋਕਲ ਹੈ ਨਾ ਤੇ ਫਿਰਦੇ ਫਿਰਦੇ ਚੱਕਰ ਲੱਗ ਜਾਂਦੈ।
ਅੱਛਾ ਜੀ।
ਹਾਂਜੀ, ਹੋਰ ਤੁਸੀਂ ਸੁਣਾਓ।
ਬਸ ਜੀ, ਮੈਂ ਵੀ ਬਸ ਟਾਈਮ ਪਾਸ ਹੀ ਕਰ ਰਿਹਾਂ ਜੀ।
ਚਲੋ, ਏਹ ਵੀ ਅੱਛਾ ਕੰਮ ਹੁੰਦੈ, ਟਾਈਮ ਪਾਸ ਵੀ।
ਇਸ ਤੋਂ ਵਧੀਆ ਤਾਂ ਕੋਈ ਹੈ ਹੀ ਨੀ ਦੁਨੀਆਂ ਚ ਨਾ ਕੰਮ ਵਿਹਲਿਆਂ ਲਈ ਸਭ ਵਿਹਲਿਆਂ ਤੋਂ ਉਹ ਸਭ ਤੋਂ ਵੜੀਆ ਕੰਮ ਆਹੀ ਆ।
ਬਿਲਕੁਲ ਬਿਜੀ ਤੇ ਸਾਰੀ ਦੁਨੀਆਂ ਈ ਐ ਵਿਹਲਾ ਕੋਈ- ਕੋਈ ਹੁੰਦਾ ਹੈ।
ਹਾਂ ਬਸ, ਆਹ ਵੀ ਬਹੁਤ ਮਤਲਬ ਮ ਕੱਦਰ ਵਾਲੀ ਗੱਲ ਹੈਗੀ ਆ ਵਿਹਲੇ ਹੋਣਾ।
ਬਿਲਕੁਲ, ਹੋਰ ਤੁਹਾਨੂੰ ਕੀ ਸੋਸ਼ਲ ਮੀਡੀਆ ਬਾਰੇ ਤੁਹਾਡੇ ਫ਼ਾਇਦੇ ਨੁਕਸਾਨ
ਸੋਸ਼ਲ ਮੀਡੀਆ ਬਾਰੇ, ਫਾਇਦੇ ਤੇ ਨੁਕਸਾਨ ਵੈਸੇ ਮੈਂ ਯੰਗ ਏਜ ਈ ਹਾਂ, ਮੈਨੂੰ ਨੁਕਸਾਨ ਤਾਂ ਲੱਗਦੇ ਨੀ ਫਾਇਦੇ ਹੀ ਫਾਇਦੇ ਲੱਗਦੇ
ਅੱਛਾ, ਬੱਚਿਆਂ ਵਾਸਤੇ ਫਿਰ ਨੁਕਸਾਨ ਐ ਨਾ। ਤੁਸੀਂ ਚਲੋ ਵੱਡੇ ਹੋ ਗਏ ਓ।
ਨੀ ਇਨਾ ਵੀ ਬੱਚਾ ਨੀ ਹੈਗਾ ਨਾ ਮੈਂ
ਨਈ -ਨਈ -ਨਈ ਬੱਚਿਆਂ ਵਾਸਤੇ ਤੁਸੀਂ ਤਾਂ ਵੱਡੇ ਹੋ ਗੇ ਓ ਨਾ, ਤੇ ਬੱਚਿਆਂ ਵਾਸਤੇ ਨੁਕਸਾਨ ਐ।
ਹਾਂ ਬੱਚਿਆਂ ਨੂੰ ਦੂਰ ਰੱਖੋ ਨਾ ਮੋਬਾਇਲ ਤੋਂ।
ਜੀ
ਹਾਂਜੀ, ਮੇਰੇ ਘਰ ਵੀ ਹੈਗੀ ਆ ਮੇਰੀ ਛੋਟੀ ਸਿਸਟਰ ਮੈਂ ਥੱਪੜ ਮਾਰ ਕੇ ਖੋ ਲੈਂਦਾ ਹੁਣ
ਸੋਰੀ
ਮਖਾਂ ਮੇਰੇ ਘਰ ਵੀ ਹੈਗੇ ਹੈ ਨਾ ਛੋਟੀ ਸਿਸਟਰ-
ਓਕੇ
ਹਾਂਜੀ, ਮੈਂ ਉਹ ਤੋਂ ਜ਼ਿਆਦਾ ਦੇਰ ਨੀ ਚਲਾਉਣ ਦੈਂਦਾ ਉਹਨੂੰ ਫੋਨ।
ਨਹੀਂ ਥੱਪੜ ਤੇ ਨੀ ਮਾਰਨਾ ਚਾਹੀਦਾ ਇਹਨਾ ਨੂੰ ਭੈ ਕੁੜੀਆਂ
ਪਿਆਰ ਨਾਲ ਈ ਪਿਆਰ ਨਾਲ ਈ ਮਤਲਬ ਇਨਾ ਵੀ ਨਹੀਂ ਕਿ ਮਤਲਬ ਤੁਸੀਂ ਸੋਚ ਰਹੇ ਹੋ ਸਟ੍ਰਿਕਟਲੀ ਕਰ ਰਿਹਾ।
ਅੱਛਾ ਅੱਛਾ ਫੇਰ ਠੀਕ ਐ।
ਬਈ ਸਾਰਾ ਦਿਨ ਲੱਗੀ ਰਹਿੰਦੀ ਆ ਫੋਨ ਚ ਆਰਾਮ ਨਾਲ ਆਪਣਾ ਲੈ ਕੇ, ਆ ਜਾਈਦਾ।
ਹਾਂ ਅੱਜ ਕੱਲ ਬੱਚਿਆਂ ਨੂੰ ਬਸ ਦਿਖਦਾ ਹੀ ਫੋਨ ਹੀ ਦਿਖਦਾ ਹੋਰ
ਹਾਂਜੀ ਹਾਂਜੀ ਮਤਲਬ ਹਾਂ, ਜਿਵੇਂ ਹੀ ਕਿਸੇ ਚੀਜ਼ ਤੋ ਵੇਲੀ ਹੋਈ ਆ ਕੇ ਆਪਣਾ ਚੱਕ ਕੇ ਫੋਨ ਬਸ
ਅ ਲੈ ਆਈ ਯੂਟਿਊਬ ਲਗਾ
ਹਾਂ ਹਾਂ ਹਾਂ ਉਹ ਬਸ, ਉਹ ਬੱਚਿਆਂ ਵਾਲੇ ਸ਼ੋਰਟਸ ਦੇਖਦੀ ਰਹਿੰਦੀ ਆ।
ਹੂੰ ਸਭ ਦਾ ਹੀ ਹਾਲ ਹੈ, ਸਾਰੇ ਬੱਚਿਆਂ ਦਾ ਹੀ ਹਾਲ ਹੈ। ਮੇਰੀ ਬੱਚੀ ਬੇਟੀ ਵੀ ਇਸ ਤਰ੍ਹਾਂ ਹੀ ਕਰਦੀ ਐ, ਮੇਰੀ ਬੇਟੀ ਵੀ ਤਰ੍ਹਾਂ ਹੀ ਕਰਦੀ ਐ।
ਅੱਛਾ ਜੀ ਕਿੰਨੇ ਹੈਗੇ ਆ ਤੁਹਾਡੇ
ਮੇਰੇ ਦੋ ਬੇਟੀ ਇੱਕ ਅਹ ਇੱਕ ਨੌ ਸਾਲ ਦੀ ਆ ਬੇਟੀ ਇੱਕ ਸਿਕਸ ਮੰਥ ਦੀ ਐ।
ਇੱਕ ਨੌ ਸਾਲ ਦੀ ਇੱਕ ਸਿਕਸ ਮੰਥ ਦੀ।
ਹਾਂਜੀ
ਓਕੇ ਜੀ ਹੋਰ ਸੁਣਾਓ ਤੁਸੀਂ ਘਰ ਬਾਹਰ?
ਹੂੰ ਵਧੀਆ ਜੀ ਸਭ ਵਧੀਆ, ਹੋਰ ਤੁਸੀਂ ਸੁਣਾਓ ਕੁਛ?
ਬਸ ਜੀ ਕਰ ਰਹੇ ਅਸੀਂ ਵੀ ਤਿਆਰੀ ਚੱਲੀਏ ਪਲੈਨਿੰਗ ਤਾਂ ਜੀ ਬਸ ਬਾਹਰ ਜਾਣਾ ਈ ਐ।
ਅੱਛਾ ਪਲੱਸ ਟੂ ਕਰ ਲਈ ਹੋਏਗੀ?
ਪਲੱਸ ਟੂ ਨਹੀਂ ਬਸ ਟੈਂਨਥ ਪਾਸ।
ਅੱਛਾ ਪਲੱਸ ਵਨ ਪਲੱਸ ਟੂ ਨੀ ਕੀਤੀ?
ਪਲੱਸ ਟੂ ਕਰਨੀ ਐ।
ਅੱਛਾ ਪਲੱਸ ਵਨ ਅੱਛਾ ਪਲਸ ਵਨ ਚ ਹੋ।
ਨੀਂ ਪਲੱਸ ਵਨ 'ਚ ਨਈ ਹੈਗਾ ਮੈਂ, ਮੈਂ ਓਨਲਾਈਨ ਸਟੱਡੀ ਕਰ ਰਿਆ ਨਾ।
ਓਕੇ, ਓਨਲਾਈਨ ਸਟੱਡੀ ਅੱਛੀ ਲੱਗਦੀ ਤੈਨੂੰ? ਤੁਆਡੇ ਹਿਸਾਲ ਨਾ, ਔਨਲਾਈਨ ਅੱਛੀ ਐ, ਜੋ ਤੁਸੀ ਪੜ ਰਏ ਓ, ਔਨਲਾਈਨ ਜਾਦਾ ਅੱਛੀ ਐ ਯਾ, ਔਫਲਾਈਨ ਜਾ ਅੱ ਤੁਸੀਂ ਸਟੱਡੀ ਕਰ ਰਏ ਓ, ਤੇ ਤੁਹਾਡੇ ਹਿ ਸਾਬ ਨਾਲ, ਓਨਲਾਈਨ ਕਲਾਸਿਸ ਅੱਛੀ ਲੱਗਦੀ ਮਤਲਬ ਸਈ ਏ ਜਾਂ ਆਫਲਾਈਨ ਕਲਾਸਿਸ।
ਮੇਰੇ ਹਿਸਾਬ ਨਾਲ ਤਾਂ ਜੀ, ਔਫਲਾਈਨ ਹੀ ਵਧੀਆ।
ਅੱਛਾ ਮੈੰ ਕਿਆ, ਸ਼ਾਏਦ ਕਹੋਗੇ ਮੇਰੇ ਹਿਸਾਬ ਨਾਲ ਤੇ ਕੋਈ ਵੀ ਵਧੀਆ ਨੀ ਕਲਾਸੇਸ ਹੀ ਨਈ ਹੋਣੀ ਚਾਈਦੀਆਂ।
ਨਹੀਂ ਹੋਣੀ ਚਾਈਦੀਆਂ ਵੈਸੇ ਨਾ ਗ਼ਲਤ ਬਣਾਏਆ ਸਿਸਟਮ ਓ ਪਤਾ ਨਈਂ। ਕੇਹੜਾ ਬੰਦਾ ਸੀ, ਓਨੇ ਜਿਹਨੇ ਪੜ੍ਹਾਈ ਢੂੰਡੀ? ਨਾਮ ਤਾਂ ਮੇਰੇ ਯਾਦ ਐ, ਮੈਡਮ ਨੇ ਦੱਸੇਆ ਸੀ। ਹਾਂਜੀ -ਹਾਂਜੀ, ਮੈੰ ਨਾ, ਕਈ ਵਾਰ ਬੈਹ ਕੇ ਨਾ ਕੱਲਾ ਸੋਚਦਾ। ਹਾਂ, ਮੈਂ ਕਈ ਵਾਰ ਸੋਚਦਾ, ਬਈ ਤੂੰ ਕੀਤੀ ਸੀ ਖੋਜ, ਕੱਲੇ ਆਪਨੇ ਲਈ ਕਰਦਾ। ਸਾਡੇ ਨੂੰ, ਮਤਲਬ ਖੂਹ 'ਚ, ਮੈਨੂੰ ਕਿਉਂ ਪਾਏਆ ਤੂੰ, ਸਾਰੇਆਂ ਨੂੰ ਪਾ ਤਾ ਖੂਹ 'ਚ
ਓ ਤੇ ਹੈ ਹੀ ਐ, ਮੇਰੀ ਬੇਟੀ ਵੀ, ਕਲ ਐ ਈ ਚੀਜ਼ ਬੋਲ ਰਈ ਸੀ, ਸੇਮ ਐਂ ਬੋਲ ਰੀ ਸੀ।
ਮਤਲਬ, ਤੁਸੀਂ ਮੈਨੂੰ ਹਾਂ
ਕਿ ਮੰਮਾ, ਇਸ ਪੜ੍ਹਾਈ ਨੇ ਜਿਸਨੇ ਹਾਂ ਕੈੰਦੀ ਮੰਮਾ ਪੜ੍ਹਾਈ ਸੇ ਮੈ ਠੀਕ ਐ, ਤੂੰ ਖੁਦ ਪੜ੍ਹ ਲੈ ਨਾ, ਹਮ ਕਿਉਂ ਪੜ੍ਹੇ।
ਹਾਂ, ਸੇਮ ਹੀ ਸੋਚ ਹੈਗੀ ਆ, ਓਦੀ ਵੀ।
ਓਹੀ ਨਾ, ਅੱਜ -ਕੱਲ ਦੇ ਬੱਚੇ ਦੀ ਸੋਚ ਸਾਰੀ ਸੇਮ ਈ ਹੈਗੀ ਐ।
ਨਈ ਓ ਜਦੋਂ ਹੋ ਜਾਣੀ ਐ ਨਾ ਥੋੜ੍ਹੀ ਏਜ ਹੋ ਜਾਣੀ ਐ ਫਿਰ ਓਦੇ ਸਮਝ ਆ ਜਾਣੀ ਆ, ਕਿਉਂ?
ਹੂੰ, ਓਨਲਾਈਨ ਪੜ੍ਹਾਈ ਮਤਲਬ, ਓਨਲਾਈਨ ਪੜ੍ਹਾਈ, ਪੜ੍ਹਾਈ ਹੀ ਅੱਛਾ ਐ ਨਾ ਪੜ੍ਹਾਈ ਹੈ ਤੇ ਤੁਹਾਨੂੰ ਪਤਾ ਮੈਸਜ ਟਾਈਪ ਕਰ ਰਏ ਹਾਂ।
ਨਈਂ ਪੜ੍ਹੇ ਹੁੰਦੇ ਤੇ, ਕਿੱਥੋਂ ਟਾਈਪ ਕਰਨਾ ਸੀ।
ਓਹੀ ਤਾਂ ਹੈ ਜੀ, ਹੁਣ ਤੁਸ ਸੀ, ਮਤਲਬ ਲਾ ਕੇ ਚਲੋ, ਮੈਂ ਕੁਛ ਲਿਖਣਾ ਤੇ ਮੈਂ ਪੜ੍ਹਾ ਲਿਖੇਆ ਹੈਗਾ ਤਾਂ ਮੈਂ ਲਿਖ ਤਾ, ਜੇ ਮੈਂ ਅਨਪੜ੍ਹ ਹੁੰਦਾ, ਮੈਂ ਵੇਖਦਾ ਰੈੰਦਾ।
ਹਾਂਜੀ ਹੁਨ, ਕਈ ਲੋਕ ਨੇ, ਜੋ ਨਈ ਪੜ੍ਹੇ ਹੋਏ ਓ ਕੈੰਦੇ ਨੇ ਕਿ, ਕਾਸ਼ ਅਸੀ ਪੜ੍ਹ ਲਿਖੇਆ ਹੁੰਦਾ ਕਿ ਥੋੜ੍ਹਾ ਕੁਛ ਆ ਜਾਂਦਾ, ਲਿਖਣਾ ਆ ਜਾਂਦਾ। ਫ਼ੋਨ ਯੂਜ ਕਰਦੇ ਨੇ, ਬਟ ਕਈਆਂ ਕੋਲ ਨਈ ਸੋਰਸਿਸ ਹੁੰਦੇ ਨਾ, ਪੜ੍ਹਨ ਵਾਸਤੇ। ਹਰ ਇੱਕ ਦੀ ਮਜਬੂਰੀ ਹੁੰਦੀ ਐ, ਅਤੇ ਅੱਛੀ ਵਾਏਗੁਰੂ ਸ਼ੁਕਰ ਐ, ਬਾਬਾ ਜੀ ਨੇ ਸਭ ਕੁਛ ਸਈ ਰੱਖੇਆ ਕਿ, ਅਸੀ ਪੜ੍ਹ ਲੇ ਆਂ, ਤੇ ਬੱਚੇ ਵੀ ਪੜ੍ਹਾ ਰਏ ਆਂ।
ਹਾਂਜੀ, ਕਿੰਨੇ ਪੜ੍ਹੇ ਓ ਤੁਸੀ?
ਮੈਂ ਬੀ -ਏ, ਬੀ-ਐਡ ਕਰੀ ਐ, ਗ੍ਰੈਜੂਏਸ਼ਨ ਕਰੀ ਹੋਈ ਐ ਮੈਂ। ਹਾਂਜੀ ਤੇ, ਟੀਚਿੰਗ ਦਾ ਕੋਰਸ ਹੁੰਦਾ ਬੀ-ਐਡ।
ਮੈਂ ਤਾਂ, ਮਤਲਬ ਆਹ ਸੁਣੇਆ ਕਿ, ਬਈ ਬੀ -ਏ, ਟੈਮ ਪਾਸ ਈ ਆ ਮਤਲਬ।
ਓ ਤੇ ਹੁਣ ਜਿੰਨੇ ਜੋ ਸੋਚਨਾ, ਜਿੰਨੇ ਪੜ੍ਹ ਲੇ ਟਾਈਮ ਪਾਸ ਐ। ਪੜ੍ਹਾਈ ਤੇ, ਪੜ੍ਹਾਈ ਹੁੰਦੀ ਐ, ਪੜ੍ਹਾਈ, ਨਈ ਮੇਹਨਤ ਜਦੋਂ ਬੀ ਏ 'ਚ ਵੀ ਲੱਗਦੇ, ਓ ਹੁਣ ਜਿਨਾਂ ਨੇ ਨਈ ਪੜ੍ਹਨਾ ਓ ਟਾਈਮ ਪਾਸ ਲਈ ਬੀ- ਏ ਕਰ ਸਕਦੇ ਨੇ। ਕੀ ਚਲੋ, ਪੜ੍ਹਨਾ ਤਾਂ ਓਦੇ ਚ ਵੀ ਪੈਂਦਾ ਫ੍ਰੀ 'ਚ ਤੇ ਨੰਬਰ ਮਿਲਦੇ ਨੀ।
ਨਈਂ ਮੈਂ ਸੁਨੇਆ, ਕਈ ਜਗ੍ਹਾ ਤੋਂ ਸੁਨੇਆ ਕਿ, ਬਈ ਬੀ‌- ਏ ਸਿਰਫ ਟਾਈਮ ਪਾਸ ਈ, ਐ ਮਤਲਬ ਜਿਵੇਂ ਟਾਈਮ ਪਾਸ ਕਰਨਾ ਨਾ, ਓ ਬੀ- ਏ ਲੈ ਲੋ, ਤੇ ਫਿਰ ਆਰਾਮ ਨਾਲ ਟਾਈਮ ਪਾਸ ਕਰੋ।
ਨਈਂ। ਓ ਫਿਰ ਜਿਨਾਂ ਨੇ, ਪੜਨਾ ਹੀ ਨਈ ਐ ਨਾ, ਜਿਨਾਂ ਨੇ ਚੀਟਿੰਗ ਕਰਕੇ ਪਾਸ ਹੋਨਾ, ਓਨਾਂ ਵਾਸਤੇ ਤਾਂ ਫੇਰ ਕੁਛ ਵੀ ਕੇਹ ਸਕਦੇ ਐ।
ਆਹ ਤਾਂ ਹੈ ਜੀ ਗੱਲ ਮਤਲਬ, ਮਤਲਬ ਇੱਥੇ ਵੀ ਤੁਸੀਂ ਮੇਰੀ ਗੱਲ ਕਰ ਰਹੇ ਹੋ।
ਆਹਾਔ, ਹੁਣ ਤੁਸੀਂ ਤੁਹਾਨੂੰ ਪਤਾ ਤੁਸੀਂ ਕਿਸ ਤਰ੍ਹਾਂ ਦੇ ਮ
ਉਹੀ ਤਾਂ ਕਹਿ ਰਹੇ ਹੋ, ਤੁਸੀਂ ਘੁਮਾ-ਘੁਮੂ ਕੇ ਗੱਲ ਮੇਰੀ ਕਰਦੇ ਰਹੇ ਹੋ। ਤੁਹਾਨੂੰ ਪਤਾ ਨੀ ਜਾਣਦੇ ਵੀ ਨੀ ਤੁਸੀਂ।
ਪੁੱਤ ਮੈਂ ਜਿਸ ਤਰਾਂ ਤੁਸੀਂ ਬੋਲ ਰਹੇ ਹੋ ਕਹਿ ਰਹੇ ਨੇ ਮੈਂ ਉਸ ਦਾ ਤੈਨੂੰ ਆਂਸਰ ਦਿੱਤਾ ਏ। ਕੀ ਪੜ੍ਹਾਈ, ਪੜ੍ਹਨਾ ਤੇ ਬੀਏ ਵਿੱਚ ਵੀ ਪੈਂਦਾ ਹੈ, ਫ੍ਰੀ ਚ ਤੇ ਬੀਏ ਚ ਵੀ ਅੱਗੇ ਅਸੀਂ ਜ਼ੇ ਪੜਾਂਗੇ ਹੀ ਨਹੀਂ, ਬੀ ਏ ਲੈ ਲਈ, ਪੜ੍ਹਾਈ ਨਹੀਂ ਕੀਤੀ ਨੰਬਰ ਕਿੱਥੋਂ ਆਣਗੇ ਤੇ ਅੱਗੇ ਕੁਆਲੀ- ਗ੍ਰੈਜੂਏਟ ਕਿੱਥੋਂ ਹੋ ਗਏ ਫਿਰ
ਉਹੀ ਤਾਂ ਕਹਿ ਰਿਹਾ ਮੈਂ ਜਿਵੇਂ ਦਸਵੀਂ ਪਾਸ ਹੋਲੀ, ਓਦਾਂ ਫਿਰ ਬੀ ਏ ਵੀ ਹੋ ਜਾਣੀ ਆ।
ਤੋ ਕਰਕੇ ਦੇਖਲੋ ਬੀਏ, ਪਤਾ ਲੱਗ ਜਾਏਗਾ ਤੁਹਾਨੂੰ।
ਪਹਿਲਾਂ ਬਾਰਵੀਂ ਕਰਾਂ ਫੇਰ ਹੋਏਗੀ ਬੀਏ।
ਕਰੋ ਪਹਿਲੇ ਬਾਰਵੀਂ ਕਰੋ।
ਉਹੀ ਹੈ ਟੈਮ ਪਾਸ ਨਈ ਤਾਂ ਫੇਰ ਬਾਪੂ ਦੀ ਛਿੱਤਰਾਂ ਪੈਣੀਆਂ ਇਹੀ ਦੋ ਕੰਮ ਹੋਣੇ ਆ।
ਨਹੀ ਫਿਰ ਮਲਬ ਤੁਸੀਂ ਟੈਂਥ ਵੀ ਟਾਇਮ ਪਾਸ ਲਈ ਕੀਤੀ ਫਿਰ ਦਸ- ਪੱਲਸ ਵੰਨ-ਟੂ ਵੀ ਟਾਇਮ ਪਾਸ ਲਈ ਕਰੋਗੇ।
ਹਾਂ ਬਸ ਟਾਈਮ ਪਾਸ ਹੀ ਆ, ਮੈਂ ਇੰਨਾ ਬਸ ਮਤਲਬ ਸਾਲ ਦੋ ਸਾਲ ਆਪਣੇ ਕੱਢ ਰਿਹਾ ਇੱਥੇ।
ਗਿਣਤੀ ਦੇ ਮਤਲਬ ਬਸ ਕੱਢ ਕੇ ਆਪਣਾ ਉੱਡ ਜਾਣਾ ਮੈਂ, ਛੇਤੀ।
ਚਲੋ, ਵਧੀਆ। ਬਾਹਰ ਦੀ ਲਾਈਫ ਜ਼ਿਆਦਾ ਅੱਛੀ ਹੈ ਨਾ ਤਾਂ ਹੀ, ਉਹੀ ਤੇ ਹੈ ਇੰਡੀਅਨ ਦੀ ਸੋਚ ਕਿ ਬਾਹਰ ਜਾਣਾ ਅਸੀਂ, ਅਸੀਂ ਆਪਣੀ ਇੰਡੀਆ ਨੂੰ ਬੇਕਾਰ ਕਰ ਦਿੱ
ਨਹੀਂ, ਮੈਂ ਤੁਹਾਡੀ ਗੱਲ ਸੁਣ ਸਮਝ ਗਿਆ ਪਰ ਤੁਸੀਂ ਸਮਝੇ ਨੀ, ਇੰਡੀਆ ਚ ਇੰਨਾ ਕੰਮ ਵੀ ਨੀ ਹੈਗਾ। ਤੁਸੀਂ ਲਾ ਕੇ ਵੇਖੋ ਮਲਬ ਕਈ ਕਈ ਇੰਨੇ ਸਟੂਡੈਂਟ ਐ ਮਤਲਬ ਜੋ ਗ੍ਰੈਜੂਏਟ ਹੋ ਗੇ ਵੀ ਨਾ ਗ੍ਰੈਜੂਏਟ ਹੋ ਕੇ
ਕੇ ਗ੍ਰੈਜੂਏਟ ਵੀ ਨਹੀਂ, ਮਾਸਟਰਸ ਕਰਕੇ ਵੀ ਕਈ ਲੋਕ ਬੈਠੇ
ਹਾਂ ਮਤਲਬ, ਵੀਹ ਵੀਹ, ਪੱਚੀ ਪੱਚੀ ਹਜ਼ਾਰ ਰੁਪਏ ਦੀ ਰੋ ਨੌਕਰੀਆਂ ਮਿਲਦੀ ਆ।
ਬਟ ਚਲੋ ਜ਼ੀਰੋ ਨਾਲੋਂ, ਮੈਂ ਤੇ ਕਹਨੀ ਆ ਜ਼ੀਰੋ ਨਾਲੋਂ ਵੀਹ ਪੱਚੀ ਵੀ ਬਹੁਤ ਐ। ਕਿਉਂਕਿ ਸਟਾਰਟਿੰਗ ਚ ਜੇ ਅਸੀਂ ਕਹੀ ਅਸੀ ਲੱਖਾਂ ਕਮਾ ਲਈਏ ਤਾਂ ਇਟਸ ਨੋਟ ਪੋਸੀਬਲ ਨਾ।
ਪੱਚੀ ਹਜ਼ਾਰ ਰੁਪਏ ਦੀ ਨੌਕਰੀ ਤਾਂ ਫੇਿਰ ਮੇਰੇ ਖਿਆਲ ਨਾਲ ਜਮੈਟੋ ਹੀ ਕਰ ਲੈ ਰਹੇ ਆ ਲੋਕ ਕਿ ਵੀ ਪੱਚੀ ਹਜ਼ਾਰ ਰੁਪਏ ਮਹੀਨਾ ਦਾ ਉਹ ਵੀ ਕਮਾ ਰਹੇ ਆ। ਕਈ ਮੇਰੇ ਫਰੈਂਡ ਸਰਕਲ ਚ ਹੈਗੇ ਆ ਜਿਮੈ ਟ ਕਰਦੇ ਆ।
ਜਮੈਟੋ ਦੇਖੋ ਵਿਚਾਰੇ ਮਿਹਨਤ ਵੀ ਤੇ ਕਿੰਨੀ ਆ ਨਾ ਬਾਰਿਸ਼ ਧੁੱਪ ਹੋਰ ਠੰਡ ਵਿੱਚ ਜਾਣਾ।
ਨਹੀਂ, ਨਹੀਂ, ਨਹੀਂ, ਇਹੋ ਜਿਹਾ ਕੋਈ ਨਹੀਂ ਹੈ, ਆਪਣਾ ਮਤਲਬ ਆਪਣੀ ਮਰਜ਼ ਜੀ ਹੈਗੀ ਆ ਜਦੋਂ ਮਰਜ਼ੀ ਆਨਲਾਈਨ ਕਰ ਲਓ, ਜਦੋਂ ਮਰਜ਼ੀ ਜੀ ਔਫਲਾਈਨ ਕਰ ਲਓ ਬਟਨ ਜਿਹਾ ਲੱਗਿਆ ਬਸ ਉੱਧਰ।
ਟੋ ਆਲੇ ਬੀਚਾਰੇ ਰਾਤੀ ਬਾਰਿਸ਼ ਚ ਆਉਂਦੇ ਨੇ ਦੇਣ
ਉਹ ਪਤਾ ਕੀ ਹੈ, ਤੁਹਾਡੇ ਉੱਧਰ ਨਾ ਫੇਰ ਮੈਂ ਕਹਿ ਰਿਹਾ ਜ਼ਿਆਦਾ ਨਾ ਵਿਚਾਰੇ ਉਹ ਹੋਣੇ ਆ ਮਤਲਬ ਕਿ ਮਜਬੂਰੀਆਂ ਨਾਲ ਘਿਰੇ
ਨਹੀਂ ਸਾਡੇ ਇੱਕ ਵਾਰੀ ਆਇਆ ਸੀ ਮੈਂ ਡੋਮੀਨੋਸ ਤੋਂ ਪੀਜ਼ਾ ਰਡਰ ਕੀਤਾ। ਮੈਨੂੰ ਨਹੀਂ ਸੀ ਪਤਾ ਬਾਰ ਵਾਰੀਸ਼ ਮੈਂ ਰਡਰ ਪਲੇਸ ਕਰਤਾ। ਬਾਅਦ ਚ ਮੈਂ ਦੇਖ ਖਿਆ ਕਿ ਉਹ ਬਾਹਾਰ ਬਹੁਤ ਤੇਜ਼ ਬਾਰਿਸ਼ ਸੀ। ਵਿਚਾਰਾ ਇੰਨੀ ਬਾਰਿਸ਼ ਵਿੱਚ ਆਇਆ ਮੈਨੂੰੰ ਏਨਾ ਗਿਲਟੀ ਫੀਲ ਹੋਇਆ, ਮੈਨੂੰ ਇੰਨਾ ਸੋਰੀ ਫੀਲ ਕੀਤਾ ਕਿ ਸੋਰੀ ਮੈਨੂੰ ਨੀ ਪਤਾ ਸੀ ਕਿ ਬਾਹਰ ਬਾਰਿਸ਼ ਹੋ ਰਹੀ ਐ। ਬਟ ਮੈਂ ਓਡਰ ਕੈਂਸਲ ਵੀ ਨੀ ਸੀ ਕਰ ਸਕਦੀ। ਪੰਜ ਸੌ-ਛੇ ਸੌ ਤੇ ਨਈ ਚਲੋ ਹਾਂਜੀ ਨੀ ਸਿੱਧਾ ਵਾੱਧ ਈ ਦੇ ਦਿੱਤੀ ਮਾਨੰ ਨੂੰ। ਓ ਵਚਾਰਾ ਸ ਹਾਂ ਨਈ ਟਿਪ ਤਾਂ ਮੈਂ ਦਿੱ ਤੀ ਕਿਉਂਕਿ ਮੈਨੂੰ ਬੜਾ ਫੀਲ ਹੋਇਆ ਕਿ ਵਚਾਰੇ ਸਿਰਫ ਮੇਰੇ ਕਰਕੇ ਓ ਕੈਂਦੇ ਮੈਂ ਘਰ ਸੋ ਰਿਆ ਸੀ। ਫੇ ਮੈਨੂੰ ਕੌਲ ਆਇਆ ਮੈਂ ਕਿਆ ਤੁਸੀ ਕੈਂਸਲ ਕਰ ਦਿੰਦੇ। ਕੈਂਦੇ ਮੈਡਮ ਤੁਸੀ ਏਦਾਂ ਸੋਚਦੇ ਨਾਂ ਹਰ ਕੋਈ ਨੀ ਨਾ ਸੋਚਦਾ। ਮੈਂ ਕਿਆ ਆਈ ਐਮ ਰਿਅਲੀ ਸੋਰੀ ਕੀ ਤੁਸੀ ਇਨੀ ਬਾਰਿਸ਼ 'ਚ ਆਏ। ਮਤਬ ਇਜ਼ੀ ਨਈ ਐ ਜੋਬ ਕਰਨਾ ਜ਼ੋਮੈਟੋ ਹੋ ਗੇ ਯਾਂ ਪੀਜ਼ਾ ਹਟ ਵਾਲੇ ਕਡ ਡੋਮੀਨੋਜ਼ ਵਾਲੇ
ਕਾਸ਼ ਓਦਨ ਮੈਂ ਹੁੰਦਾ ਤੁਆਡੇ ਦਰਵਾਜੇ ਦੇ ਨਾ
ਤਾਂ
ਮੈਨੂੰ ਮਿਲ ਜਾਣੀ ਸੀ। ਕਮ ਸੇ ਕਮ ਦੋ ਸੌ ਸਵਾ ਦੋ ਸੌ ਤਾਂ ਬਣਦੇ।
ਪੀਜ਼ਾ ਈ ਏਨਾਂ ਮੈਂਗਾ ਹੋਂਦੈ ਡੋਮੀਨੋਜ਼ ਟਿਪ ਦੀ ਲੋੜ ਈ ਨੀ ਪੈਂਦੀ। ਡੋਮਿਨੋਜ਼ ਦੇ ਪੀਜ਼ੇ ਕੇੜੇ ਸਸਤੇ ਐ ਬ ਤਾਂ ਵੀ ਮੈਂ ਟਿਪ ਦਿੱ ਨਈ ਓ ਮੈਂ ਓਨੂੰ, ਓਨੂੰ ਅਲੱਗ ਓਨੂੰ ਅਲੱਗ, ਅਲੱਗ ਟਿਪ ਦਿੱਤੀ ਸੀ, ਓਨੂੰ ਮੈਂ।
ਨਈ ਓਨਾਂ ਨੂੰ ਤਾਂ ਸਿਰਫ ਤੀਅ-ਚਾਲੀ ਰੁਪਏ ਮਿਲਦੇ ਐ ਡਿਲੀਵਰੀ ਦੇ ਪਰ ਮਤਲਬ ਡਲੀਵਰੀ ਦੇ ਹਿਸਾਬ ਨਾਲ
ਓਨੂੰ ਮੈਂ ਜੋਬ ਤੇ ਪੀਜ਼ੇ ਦਾ ਚਾਰਜ ਸੀ ਓ ਦਿੱਤੇ ਅਲੱਗ ਮੈਂ ਓਨੂੰ ਟਿੱਪ ਦਿੱਤੀ।
ਹਾਂ ਓ ਤਾਂ ਮੈਂ ਸਮਝ ਗਿਆ ਤੁਆਡੀ ਗੱਲ। ਪਰ ਜੋ ਤੁਸੀ ਕੈ ਰੇ ਨਾ ਜੋ ਤੁਸੀ ਟਿਪ ਨਾ ਦਿੰਦੇ ਓਨੂੰ ਤਾਂ ਓਨੂੰ ਤੀਅ-ਚਾਲੀ ਰੁਪਏ ਬਾਚਨੇ ਸੀ ਜੇ ਟਿਪ ਨਾ ਦਿੰਦੇ।
ਪਰ ਮੈਨੂੰ ਤਰਸ ਆ ਗਿਆ ਵਿਚਾਰਾ ਸਪੈਸ਼ਲ ਮੇਰੇ ਕਰਕੇ ਸੁ ਸੁੱਤਾ ਹੋਇਆ ਸੀ ਤੇ ਉੱਠ ਕੇ ਆਇਆ।
ਚਲੋ ਕੋਈ ਨੀ ਤਰਸ ਤਾਂ ਆ ਗਿਆ ਤੁਆਨੂੰ।
ਹਾਂਜੀ, ਨਈ-ਨਈ ਮੈਂ ਬੋਤ ਸੋਫਟ ਟਈਡ ਪਰਸਨ ਆਂ। ਅ ਮੈਨੂੰ ਬੜੀ ਜਲਦੀ ਤਰਸ ਆ ਜਾਂਦੈ। ਹੂੰ, ਮੇਨੂੰ ਬੜੀ ਯੈਸ ਰੇਅਲੀ
ਫੇਰ ਤਾਂ ਸਾਡੇ ਐੱਧਰ ਵੀ ਕਈ ਬੰਦੇ ਹੈਗੇ ਆ ਮਤਲਬ ਤਰਸ ਨੀ ਖਾਂਦੇ।
ਹੂੰ।
ਕਈ ਹੈਗੇ ਆ ਨਾ ਡਲੀਵਰ ਡਲੁਵਰ ਕਰਕੇ ਦਰਸ ਨੀ ਖਾਂਦੇ। ਇੱਕ ਵਾਰੀ ਗਿਆ ਸੀ ਮੈਂ ਆਪਣੇ ਯਾਰ ਦੋਸਤ ਨਾਲ
ਓਕੇ।
ਹਾਂਜੀ। ਹੋਰ ਸੁਣਾਓ?
ਬਸ ਵਧੀਆ। ਤੁਸੀ ਚਲੋ ਠੀਕ ਐ, ਮੇਨੂੰ ਨਾ ਦੂਸਰੀ ਕੌਲ ਆ ਰੀਂ ਐ। ਆਈ ਵਿਲ ਕੌਲ ਯੂ ਲੇਟਰ।
ਠੀਕ ਐ ਜੀ। ਸਸ ਸ਼੍ਰੀ ਕਾਲ ਜੀ।
ਅੱਛਾ।